ਅ
ਹਾਂਜੀ
ਗੋਪਾਲ ਜੀ, ਹੋਰ ਕੀ ਹਾਲ ਨੇ
ਹਾਂਜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਠਾਕ ਤੁਸੀਂ ਸੁਣਾਓ ਹੋਰ ਕੀ ਹਾਲ ਚਾਲ
ਬਸ ਵਧੀਆ ਹੋਰ ਕੀ ਹੁੰਦਾ ਪੇਆ ਮੈਂ ਕਿਹਾ ਬੜਾ ਚਿਰ ਹੋ ਗਯਾ
ਹਾਂ ਹਾਂ ਮੈਂ ਵੀ ਯਾਦ ਕਰਦੀ ਪਈ ਸੀ ਤੁਹਾਨੂੰ, ਮੈਂ ਕਿਹਾ ਬੜੇ ਦਿਨ ਹੋ ਗਏ ਫੋਨ ਨੀ ਆਇਆ
ਹਾਂ ਉਹ ਵੀ ਕੰਮਾਂ ਚ ਸਾਰਾ ਟਾਈਮ ਨਿਕਲ ਜਾਂਦਾ ਐ
ਹਾਂ ਮੈਂ ਵੀ ਹੁਣ ਮੈਂ ਕਿਹਾ ਚੱਲ ਹੁਣ ਦੇਰ ਬੜੀ ਹੋ ਗਈ ਏ, ਹੁਣ ਨੀ ਮੈਂ ਕਰ ਰਹੀ ਸਵੇਰੇ ਕਰਾਂਗੀ
ਹਾਂ ਚਲੋ ਮੈਂ ਕਰ ਲਿਆ ਹੁਣੇ ਈ ਵੇਲੀ ਹੋਈ ਸੀ ਹਾਂ
ਵਧੀਆ ਕੀਤਾ ਹੈ
ਹੂ, ਉਹੀ ਮੈਂ ਕਹਿੰਦੀ ਵੀ ਜੀ ਬੜਾ ਚਿਰ ਹੋ ਗਿਆ ਫੋਨ ਹੀ ਨੀ ਕੀਤਾ ਕਿਉਂਕਿ ਹੁਣ ਵਿਆਹ ਤੋਂ ਹਟੇ ਸੀ ਫਿਰ ਏਵੀ ਸਕਾਰ ਸਮੇਟਣ ਲੱਗ ਗਯਾ ਔ
ਹਾਂ ਇਹ ਤੇ ਹੈ, ਬੜੇ ਕੰਮ ਹੋ ਜਾਂਦੇ ਨੇ ਵਿਆਹਾਂ ਵਾਂ ਤੇ
ਹੂ
ਕਿੱਥੇ ਟਾਈਮ ਮਿਲਦਾ, ਮਹੀਨਾ ਤੇ ਸਮੇਟਾ ਸਮੇਟੀ ਚ ਹੀ ਲੱਗ ਜਾਂਦਾ
ਹਾਂ ਹੋਰ ਵਿਆਹ ਵਧੀਆ ਹੋ ਗਿਆ ਸੀ, ਆਏ ਸੀ ਤੁਸੀਂ ਵੀ
ਹਾਂ ਮੈਂ ਕਿਆ ਨਹੀਂ ਬਹੁਤ ਵਧੀਆ ਤੁਡ ਵਿਆਹ ਤੇ ਬਹੁਤ ਵਧੀਆ ਕੀਤਾ ਤੁਸੀਂ ਬਹੁਤ ਮਜ਼ਾ ਆਇਆ ਸਾਰ ਸਾਰਿਆਂ ਨੂੰ ਮਜਾ ਆਇਆ ਬ ਬੱਚੇ ਵੀ ਕਹਿੰਦੇ ਬੜਾ ਵਧੀਆ ਵਿਆਹ
ਬੜਾ ਖ਼ਰਚਾ ਹੋ ਗਯਾ ਐ
ਖ਼ਰਚਾ ਤੇ ਹੁੰਦਾ ਹੀ ਆ ਦੇਖੋ, ਵਿਆਹ ਤੇ ਫੇਰ ਦੇਖੋ ਵਿਆਹ ਤੇ ਅਜ ਕਲ ਫੇਰ ਮਹਿੰਗਾਈ ਇੰਨੀ ਹੈਗੀ ਹੈ ਖ਼ਰਚਾ ਤੇ ਹੋਣਾ ਹੀ ਹੋਣਾ ਬਹੁਤ, ਅਹ ਤੇ ਹੋਰ
ਚਗੀ ਕਿੜਤ ਡ ਸੀ
ਬਸ ਹੁਣ ਬੱਚੇ ਤੇ ਆਪਣਾ ਬੈਠੇ ਹੋਏ ਨੇ ਮੋਬਾਇਲ ਮੁਬਾਇਲ ਲਗਾ ਕੇ ਹੋਰ ਸੋਂਦੇ ਤੇ ਲੇਟ ਹੀ ਨੇ, ਵੇਹਲੇ ਤੇ ਹੋ ਗਏ ਨੇ ਸਭ ਪਰ ਮੋਬਾਈਲ ਲੈ ਕੇ ਬੈਠ ਜਾਂਦੇ ਐ ਸਾਰੇ
ਹਾਂ ਉਹ ਤੇ ਹੈ ਹੀ ਫੇਰ
ਹਾਂ
ਹੋਰ ਬਸ ਹਾਂ ਰੋਟੀ ਪਾਣੀ ਖਾ ਲਈ
ਆਹ ਉਹੀ ਮੈਂ ਉਹੀ ਕਹਿੰਦੀ ਪਈਆ ਦੁਧ ਹੁਨੇ ਬਣਾ ਦੇ ਕੇ ਆਈ ਆ ਸਭ ਨੂੰ ਬਣਾ ਕੇ ਮੈਂਗੋ ਸ਼ੇਕ ਬਣਾਇਆ ਸੀ
ਅੱਛਾ, ਅੱਛਾ ਕਿਵੇਂ ਮੈਂਗੋ ਸ਼ੇਕ ਬਣਾਇਆ ਸੀ ਮੈਂ ਵੀ ਹੁਨੇ ਬਣਾਇਆ ਸੀ ਤੁਸੀਂ ਕਿਵੇਂ ਬਣਾਂਦੇ ਹੋ ਮੈਂਗੋ ਸ਼ੇਕ
ਉਸ ਆ ਬਨਾਨੇ ਆ ਬਸ ਪੈਲੇ ਮੈਂਗੋ ਦਾ ਪਲਪ ਨਿਕਲ ਕੇ ਉਹ ਮਿਕਸੀ ਵਿੱਚ ਚੀਨੀ ਦੁੱਧ ਪਾ ਕੇ ਉਹਨੂੰ ਗ੍ਰਾਇੰਡ ਕਰਕੇ ਫਿਰ ਦੁੱਧ ਪਾ ਲਈਦਾ ਮੈਂ ਤੇ ਉਹਨੂੰ ਡਰਾਈ ਫਰੂਟ ਵੀ ਪਾ ਲਏ ਸੀ ਬਦਾਮ ਭਿਉਂ ਕੇ ਰੱਖੇ ਸੀਂ
ਹਾਂ ਅਸੀਂ ਵੀ ਮੈਂ ਤੇ ਡਰਾਈ ਫਰੂਟ ਦੇ ਬਿਨਾ ਬਣਾਂਦੀ ਨੀ ਮੈਂ ਤੇ
ਹਾਂ ਅਸੀਂ ਵੀ ਉਹ ਬਦਾਮ ਭੇਓਏ ਹੋਏ ਸੀ ਉਹ ਪਾ ਲਏ ਪੀਸ ਲਏ ਪੈਲੇ ਫੇਰ ਉਹ ਮਗਜ਼ ਹੁੰਦੇ ਜਿਹੜੇ ਚਾਰ ਮਗਜ਼ ਨੀ ਹੁੰਦੇ ਚਾਰੋ ਮਗਚ ਉਹ ਪੀਸ ਬਦਾਮ ਤੇ ਉਹ ਪਾ ਕੇ ਪੀਸ ਲਏ ਪੈਲੇ ਫੇਰ ਉਹ ਵਿੱਚ ਪਾਤਾ ਸੀ ਸਾਰਾ
ਅੱਛਾ ਅੱਛਾ ਹਾਂ ਮੈਂ ਵੀ ਐਵੇਂ ਬਣਾਦੀ ਹ
ਹਾਂ ਉਂਝ ਬੱਚੇ ਨੀ ਨਾ ਖਾਂਦੇ ਮਗਜ਼ ਮੁਗਜ਼ ਤੇ ਐਵੇਂ
ਹਾਂ ਮੈਂ ਵੀ ਐਵੇਂ ਕਰਨੀ ਆ ਮੈਂ ਕਾਜੂ ਵੀ ਪਾਨੀ ਹਾਂ
ਨਾ ਕਾਜੂ ਨੀ ਅਸੀਂ ਪਾਂਦੇ ਅਸੀਂ ਤੇ ਬਦਾਮ ਤੇ ਚਾਰੇ ਮਗਜ਼ ਹੀ ਪਾ ਲੈਂਦੇ ਹਾਂ
ਅੱਛਾ
ਉਹ ਵੀ ਠੰਡੇ ਹੋ ਜਾਂਦੇ ਨੇ ਭਿਉਂ ਕੇ ਪਾਂਦੇ ਆ ਗਰਮੀ ਨਾ ਭਿਉਂ ਕੇ ਪਾਈਦੇ ਨੇ
ਹੁੰ ਡਰਾਈ ਫਰੂਟ ਓਦੇ ਤੋ ਬਿਨਾਂ ਨਹੀਂ ਸਵਾਦ ਲੱਗਦਾ ਮੈਂਗੋ ਸ਼ੇਕ
ਹਾਂ ਡਰਾਈ ਫਰੂਟ ਨਾਲ ਸਵਾਦ ਲੱਗਦਾ ਜਿਆਦਾ ਸਵਾਦ ਹੋ ਜਾਂਦਾ
ਹਾਂਜੀ
ਹੋਰ ਸੁਣਾਓ ਬਸ
ਬਸ ਮੇਰੇ ਤੇ ਵਾਲ ਬੜੇ ਝੜਦੇ ਪੇ ਣੇ
ਅੱਛਾ ਵਾਲ ਹਾਂ ਅੱਜ ਕੱਲ ਪਤਾ ਨੀ ਪਾਣੀ ਪਾਣੀ ਵੀ ਕਈ ਐਸ ਅੱਜ ਕੱਲ੍ਹ ਆਂਦਾ ਪੇ ਨਾ ਬੜਾ ਪੋਲਿਊਸ਼ਨ ਹੈਗਾਵੇ ਉਹਦੇ ਕਰਕੇ ਵੀ ਹੋ ਜਾਂਦੇ ਆ ਪਾਣੀ ਵੀ ਨੀ ਅੱਛਾ ਹੈਗਾ ਨਾ ਕਈ ਜਿ ਇਲਾਕਿਆਂ ਦਾ
ਬਟ ਸਾਡੇ ਤੇ ਬੜਾ ਗੰਦਾ ਪਾਣੀ ਹੈਗਾ ਬੜਾ ਹੀ ਗੰਦਾ ਪਾਣੀ ਪੀਲਾ ਪਾਣੀ ਆਂਦਾ
ਬਸ ਉਹ ਫੇਰ ਤਾਂ ਹੀ ਵਾਲ ਤੁਹਾਡੇ ਨ ਚੜਦੇ ਪਏ ਨੇ ਵਾਲਾਂ ਵਾਸਤੇ ਫਿਰ ਉਹ ਹਾਨੀਕਾਰਕ ਹੁੰਦਾ ਨਾ ਪੀਲਾ ਪਾਣੀ
ਸੀ ਆਂਵਲਾ ਆਂਵਲਾ ਵਗੈਰਾ ਲਗਾਇਆ ਸੀ ਪਾਣੀ ਚ ਭੇਂਓ ਕੇ ਆਵਲਾ ਸ਼ਿਕਾ ਕਾਈ ਤੇ ਹਾਂ ਉਹਦਾ ਸ਼ੈਂ ਹਾਂ ਸ਼ੈਂਪੂ ਬਣਾਇਆ ਸੀ ਉਹ
ਟੈਂਪੋ
ਇੱਕ ਰਾਤ ਪੈਲੇ ਹੀ ਭੇਂਓ ਕੇ ਰੱਖ ਦਿੰਦੀ ਆ ਉਹ ਆਂਵਲੇ ਆਂਦੇ ਨੇ ਨਾ ਸਾਬੂਤ ਹਾਂ ਆਮਲੇ ਤੇ ਰੀਠਾ
ਹੁੰ।
ਸ਼ਿਕਾਕਾਹੀ ਹੁੰਦੀ ਏ ਡਰਾ ਹਾਂ ਸੁੱਕੀਆਂ ਹੀ ਹੁੰਦੀਆਂ ਸਾਰੀਆਂ ਤੇ ਇਹਨਾਂ ਨੂੰ ਪਿਉ ਲੈਂਦੀ ਐ। ਇੱਕ ਰਾਤ ਪਹਿਲੇ। ਤੇ ਸੇਵਰੇ ਹਾਂ ਅਲੌ ਹਾਂ ਕਾਲਾ ਹੋ ਜਾਂਦਾ ਐ। ਤੇ ਲੋਹੇ ਦੇ ਭਾਂਡੇ ਚ ਪਿਓ ਕ ਰਾਤ ਪਹਿਲੇ ਚੌਵੀ ਘੰਟੇ ਪਿਓ ਦਿੰਦੇ ਹ ਤੇ ਫੇਰ ਸ਼ ਉਹ ਬਣਾ ਲੈਣੀ ਐ, ਤਾ ਫੇਰ ਧੋ ਲੈਣੀ ਹ ਉਹਦਾ ਸਿਰ ਪਰ ਜ਼ਿਆਦਾ ਫਰਕ ਪੀਆ ਨਹੀਂ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਓਇਲ ਬਣਾਉਦੇ ਹੋ? ਉਹ ਕਿਵੇਂ ਬਣਨੇ ਹੋ ਅਨ ਸ਼ੈਂਪੂ ਨਾਲ ਤੇ ਸ਼ੈਂਪੂ ਪੂ ਨਾਲ ਤੇ ਇੰਨਾ ਫ਼ਰਕ ਪੈਂਦਾ ਨੀ ਐ।
ਨਾ ਸ਼ੈਂਪੂ ਤੇ ਫਿਰ ਮੈਂ ਤੇਲ ਹਾਂ ਤੇਲ ਵੀ ਬਣਾ ਕੇ ਦੇਖਲੋ ਸ਼ਾਇਦ ਉਹ ਮੈਨੂੰ ਫ਼ਰਕ
ਤੁਸੀਂ ਇੱਕ ਵਾਰੀ ਮੈਨੂੰ ਕਿਹਾ ਸੀ ਨਾ ਮੈਂ ਤੇਲ ਬਣਨੀ ਐ।
ਹਾਂ ਤੇਲ ਬਣਾ ਦਾਂਗੀ ਮੈਂ ਤੁਹਾਨੂੰ ਲੈ ਜਾਣਾ ਤੁਸੀਂ ਮੈਂ ਬਣਾ ਦਾਂਗੀ। ਤੇ ਤੁਸੀਂ ਬਣਾਣਾਥ ਹਾਂ ਮੈਂ ਬਣਾ ਦਾਂਗੀ।
ਹਾਂ, ਤੁਸੀਂ ਬਣਾ ਦੇਣਾ ਨੀ ਤੇ ਤੁਸੀਂ ਮੈਨੂੰ ਦੱਸ ਦੋ ਕਿ ਮੈਂ ਆਪੇ ਬਣਾ ਲੰਗੀ ਕਿਵੇਂ ਬਣਦਾ ਐ।
ਹਾਂ ਜੇ ਤੁਸੀਂ ਬਣਾ ਸਕਦੇ ਹੋ ਤਾਂ ਬਣਾ ਲੈਣਾ ਮੈਂ ਦੱਸ ਦਿੰਦੀ ਐ। ਐਹੀ ਉਹਦੇ ਚ ਵੀ ਅਹ ਪੈਣੇ ਨੇ ਰੀਠੇ -ਰੀਠੇ ਤੇ ਨੀ ਪੈਣੇ ਆਮਲੇ ਪੈਣੇ ਨੇ ਉਹਦੇ ਚ
ਅੱਛਾ, ਆਮਲੇ ਪੈਂਦੇ ਨੇ ਕਿਹੜੇ ਓਇਲ ਵਿੱਚ?
ਗੋਲੇ ਦਾ ਤੇਲ ਹੀ ਅਸੀਂ ਤੇ ਲੈਂਦੇ ਐ।
ਅੱਛਾ, ਸਰਸੋਂ ਦਾ ਤੇਲ ਨਹੀਂ?
ਸਰਸੋਂ ਦਾ ਤੇਲ ਲਗਾਂਦੇ ਹੋ ਵੈਸੇ ਮੈਂ ਸਰਸੋਂ ਦਾ ਤੇਲ ਚੇ ਕਦੀ ਬਣਾਇਆ ਹੀ ਨਹੀਂ। ਬਣਾ ਸਕਦੇ ਵੈਸੇ ਉਹਦਾ ਵੀ ਕੋਈ ਨੁਕਸਾਨ ਤੇ ਨਹੀ ਹੈਗਾ ਵੈਸੇ ਸਰਸੋਂ ਦਾ ਪਾਲੋ ਭਾਵੇਂ ਤੇਲ ਹੀ ਪੰਨਾ ਮੈਂ ਤੇ ਗੋਲੇ ਦੇ ਤੇਲ ਚ ਹੀ ਪੰਨੀ ਐ। ਕੜੀ ਪੱਤੇ ਲੈ ਲੋ ਹਾਂ ਇੱਕ ਮੁੱਠੀ ਕੜੀ ਪੱਤੇ ਲੈ ਲੋ ਤੇ ਪਾ ਲੋ ਤੁਸੀਂ ਜਿਹੜੀ ਆ ਉਹਦੀਏ ਸੀਡ
ਉਹ ਇੱਕ ਮੇਥੀ ਦਾਣੇ ਵੀ ਤੇ ਪਾਉਦੇ ਨਾ
ਮੇਥੀ ਦਾਣੇ ਹੋ ਗਏ ਤੇ ਉਹ ਜਿਹੜੀ ਅਲਸੀ ਦੀ ਅਲਸੀ ਨੀ ਹੁੰਦੀ
ਕਲਸੀ ਦੇ ਬੀਚ ਹਾਂ। ਹਾਂ, ਉਹ ਵੀ ਬੜੇ ਅੱਛੇ ਹੁੰਦੇ ਨੇ ਬਾਲਾ ਵਾਲਾਂ ਵਾਸਤੇ।
ਹਾਂ ਗੁੜਲ ਦੇ ਪੱਤੇ ਹੁੰਦੇ ਨਾ ਗੁੜਲ ਦੇ ਫੁੱਲ ਹੈਗੇ ਤੇ ਉਹ ਪਾ ਲੋ।
ਇਹ ਕਿੱਥੋਂ ਲਿਆਵਾਂ ਏਦਾਂ ਪੌਦਾ ਮੈਂ ਲਾਇਆ ਨੀ ਹੋਇਆ।
ਅੱਛਾ। ਹਾ ਗੁੜਲ ਦਾ ਮੇਰਾ ਤੇ ਲੱਗਾ ਹੋਇਆ ਗੁੜਲ ਲੱ। ਮੈਂ ਤੇ ਫੁੱਲ ਉਹ ਤੇ ਸੁੱਕ ਜਾਂਦੇ ਆ ਨਾ ਉਤਾਰ ਕੇ ਰੱਖ ਲੈਦੀ ਐ। ਸੁੱਕ ਜਾਂਦੇ ਆ ਜਿਸ ਲੇ ਫੁੱਲ ਲਾਲ ਰੰਗ ਦੇ ਆਂਦੇ ਆ ਉ ਹਾਂ ਉਹ ਰੱਖ ਲੈਂਦੀ ਐ। ਜੇ ਫੁੱਲ ਨਾ ਹੋਣ ਤੇ ਪੱਤੇ ਵੀ ਪਾ ਲਈਦੇ ਨੇ।
ਅੱਛਾ। ਤੇ ਉਹ ਵੀ ਤੇ ਪਦੇ ਨੇ ਕੜੀ ਪੱਤੇ
ਕੜੀ ਪੱਤੇ ਮੈਂ ਤੁਹਾਨੂੰ ਕਿਹਾ ਪਹਿਲੇ ਤੁਹਾਨੂੰ ਕਿਹਾ ਮੁਠੀ -ਮੁੱਠੀ ਕੜੀ ਪੱਤੇ ਪਾ ਲੋ।
ਅੱਛਾ -ਅੱਛਾ।
ਮੈਥੀ ਦਾਨਾ ਪਾ ਲੋ। ਇਹ ਪਾ ਲੋ, ਆਮਲੇ ਪਾ ਲੋ, ਅਲ਼ਸੀ ਦੇ ਬੀਜ਼ ਪਾ ਲੋ
ਯੂਜ਼ ਕੀਤ ਤੋ ਐ
ਫਿਰ ਉਨੂ, ਹਾਂ ਮੈਂ ਯੂਜ਼ ਕੀਤਾ ਹੋਇਆ, ਬਹੁਤ ਅੱਛਾ ਬਣ ਜਾਂਦਾ।
ਅੱਛਾ।
ਜਾਂ ਤੇ ਤੁਸੀਂ ਧੁੱਪੇ ਰੱਖਦੋ, ਜੇ ਤੁਹਾਨੂੰ ਜਲਦੀ ਨੀ ਹੈਗੀ। ਬਰਾਂਡੇ 'ਚ ਇਚ ਜੇ ਤੁਸੀਂ ਹਾਂ
ਮੇਰੇ ਉੱਧਰ ਬਨਾਂਦੇ ਸੀ। ਉੱਧਰ ਬਨਾਂਦੇ ਸੀ ਤੇ ਧੁੱਪ ਧੁੱਪੇ ਰੱਖ ਦਿੰਦੇ ਸੀ, ਕਹਿੰਦੇ ਨੇ ਧੁੱਪੇ ਰੱਖ ਕੇ ਨਾ, ਹੋਰ ਵਧੀਆ ਹੋ ਜਾਂਦਾ।
ਹਾਂ, ਜੇ ਤੁਸੀਂ ਇੰਸਟੈਂਟ ਲਾਨਾ, ਵ‌ਈ ਜੇ ਤੁਹਾਨੂੰ ਜਲਦੀ ਨੀ ਹੈਗੀ, ਫੇਰ ਤੇ ਧੁੱਪੇ ਰੱਖ ਦੋ। ਧੁੱਪੇ ਬਣ ਜੇ। ਨਹੀਂ ਤੇ ਅਗਰ ਤੁਸੀਂ ਲਗਾਣਾ, ਵੀ ਜਿਵੇਂ ਅੱਜ ਬਣਾਇਆ ਕੱਲ੍ਹ ਲਗਾਣਾ, ਜਾਂ ਜਲਦੀ ਯੂਜ ਕਰਨਾ। ਫੇਰ ਤੁਸੀਂ ਉਹਨੂੰ ਗਰਮ ਕਰਕੇ ਬਣਾਲੋ ਕੜ ਕੇ ਬਣਾਉਣੇ ਓ ਤੇਲ 'ਚ ਉਹ ਜਦੋਂ ਸਾਰਾ ਆਪਣਾ ਅਸਰ ਵਿੱਚ ਛੱਡ ਦੇਣਗੇ, ਫਿਰ ਛਾਣ ਲੈਂਣਾਂ ਉਹਨੂੰ। ਛਾਨ ਕੇ ਡੱਬੀ 'ਚ ਪਾ ਲੋ। ਸਾਰਾ ਅਸਰ ਛੱਡ ਜਾਣਏ ਨਾ। ਸਾਰੇ ਕਾੜਾਂ ਗੇ ਤੇ ਉਹ ਕਾਲੀ ਪੈ ਜਾਂਦੀ ਆ। ਔਰ ਜੇ ਪੱ ਤੇ ਵੀ ਕਾਲੇ ਪੈ ਜਾਣਗੇ ਸਾਰ
ਤਾਂ ਮੈਂ।
ਹਾਂ, ਦੇਖ ਲੈਣਾ ਸਾਰੀ ਚੀਜ਼ਾਂ ਡਰਾਈ ਹੋ ਜਾਣ ਅੱਛੀ ਤਰ੍ਹਾਂ। ਉਹ ਕਾਲੀ ਹੋ ਜਾਂਦੀਆਂ, ਅਲੱਗ ਈ ਹੋ ਜਾਂਦੀਆਂ ਨੇ਼।
ਸਭ ਚੀਜ਼ਾਂ ਹਾਂ। ਆਪਣਾ ਸਾਰਾ ਅਸਰ ਛੋੜ ਦਿੰਦ ਆਂ ਨੇ ਵਿੱਚੇ ਤੇਲ ਦੇ
ਕਿੰਨਾ ਟਾਈਮ ਤੁਸੀਂ ਇਸਤਮਾਲ ਕੀਤਾ ਏਨੂੰ?
ਮੈਨੂੰ ਤੇ ਹੁਣ ਬੜਾ ਚਿਰ ਹੋ ਗਿਆ। ਪੈਲੇ ਮੈਂ ਇਸਤਮਾਲ ਕੀਤਾ ਸੀ, ਫ਼ਰਕ ਪੈ ਗਿਆ ਸੀ ਮੈਨੂੰ ਤੇ।
ਤੇ ਬਸ ਹੁਨ, ਬਣਾਂਨ ਦਾ ਈ ਆਲਸ ਆ ਜਾਂਦਾ ਐ ਨਾ। ਉਝ ਤੇ ਕੋਈ ਨੀ। ਹਾਂ, ਪਰ-ਪਰ ਓਦੋਂ ਜਾਦਾ ਪਰਸ਼ਾਨੀ ਸੀ ਨਾ। ਫੇਰ ਮੈਂ ਬਣਾ ਲਿਆ ਸੀ, ਉਝ। ਹੁਣ ਮੇਰੇ ਠੀਕ ਨੇ, ਏਨਾ ਮੈਨੂੰ ਪਰੇਸ਼ਾਨੀ ਨੀ ਹੈ। ਠੀਕ ਨੇ ਤੇ ਹੁਣ
ਮੇਰੇ ਤੇ ਵਿਆਹ ਤੋਂ ਬਾਦ ਬੜੇ ਝੜਨੇ ਸ਼ੁਰੂ ਹੋਗੇ। ਮੈਂ ਕਿਆ ਪੁੱਛਾਂ ਪੈਲੇ ਕਿਵੇਂ ਬਣਾਂਦੇ ਨੇ ਓ? ਸ਼ੈਂਪੂ ਤੇ ਮੈਂ ਵਰਤਿਆ ਸੀ। ਐਵੈ ਈ ਸੀ। ਠੀਕ-ਠੀਕ ਸੀ। ਮਲਬ, ਐਵੇਂ ਬੇਕਾਰ ਵੀ ਨੀ। ਨੁਕਸਾਨ ਤੇ ਦੇਖੋ, ਓਦਾ ਹੈ ਨੀ ਕੋਈ।
ਨਾ ਨੁਕਸਾਨ ਕੋਈ ਨੀ ਹੁੰਦਾ ਓਦਾ। ਫੈਦਾ ਈ ਓ
ਫੈਦਾ ਨੀ ਹੋਇਆ।
ਨਈ-ਨਈ ਫੈਦਾ ਜੇ ਜਰੂਰ ਹੋਏਗਾ। ਇਕਦਮ ਨੀ ਫੈਦਾ ਹੁੰਦਾ। ਤੁਸੀਂ ਜੇ ਕੋ ਨਾ, ਵੀ ਇਕਦਮ ਫੈਦਾ ਹੋਜੇਗਾ। ਦੋ-ਤਿੰਨ ਮੀਨੇ ਲ ਹਾਂ, ਦੋ-ਤਿੰਨ ਮੀਨੇ ਇਸਤਮਾਲ ਕਰੋ। ਫੇਰ ਤਾਂਨੂੰ ਫੈਦਾ ਨਜ਼ਰ ਆਣਾ ਸ਼ੁਰੂ ਹੁੰਦੈ। ਏ ਚੀਜ਼ ਤੇ ਜੇੜੀ ਆਯੁਰਵੈਦਿਕ ਹੁੰਦੀਆਂ ਨਾ, ਇਕ-ਇਕਦਮ ਅਸਰ ਨੀ ਕਰਦੀਆਂ। ਵਿਚੋਂ ਤੁਸੀ ਕ‌ਉ, ਮੈਂ ਆਪਾਂ ਹਫ਼ਤਾ ਲਾ-ਲਾ ਤੇ ਮੇਰੇ ਵਾਲ ਸ‌ਈ ਹੋ ਜਾਨ। ਲਗਾਤਾਰ ਲਗਾਓ। ਮਿਨ ਦੋ-ਤਿੰਨ ਮੀਨੇ ਲਗਾਓ, ਫਿਰ ਦੇਖੋ ਰਿਜ਼ਲਟ, ਏਨਾ ਵਧੀਆ ਨਿਕਲ ਕੇ ਆਏਗਾ।
ਅੱਛਾ ਤੇ ਫੇਰ ਮੈਂ ਦਿਨ ਪੈਲੈ ਓਇਲ ਬਣਾ ਲਓ। ਓਇਲ ਦਾ ਫਿਰ ਜਾਦਾ ਹੁੰਦਾ ਨਾ, ਮੂ ਚਮਪੀ
ਓਇਲ ਹਾਂ ਓਇਲ ਤੇ ਰਾਤੀ ਮ ਮਸਾਜ ਕਰ ਲੋ ਸਵੇਰੇ ਸਿਰ ਤੋ ਲੋ।
ਹਾਂ ਮੈਂ ਤੇ ਆਪ ਅੱਧਾ ਘੰਟਾ ਇੱਕ ਘੰਟਾ ਮਸਾਜ ਕਰਵਾ ਲੈਣੀ ਆ ਵਧੀਆ ਨਲ।
ਅੱਛਾ ਕਿੱਦੇ ਕੋਲੋਂ ਕਰਵਾਂਦੇ ਓ?
ਹਾਂ ਐ ਕੋਈ ਘਰ ਵਿੱਚ ਬਥੇਰੀ ਕੁੜੀਆਂ ਹੈਗੀਆ।
ਅੱਛਾ ਵਧੀਆ ਫੇਰ ਤੇ ਅ ਮਸਾਜ ਕਰਨ। ਸਈ ਬੰਦਾ ਚਾਈਦਾ।
ਹਾਂ ਹਾਂ ਹੁਣ ਤੇ ਟਾਈਮ ਬੜਾ ਹੋ ਗਿਆ ਮੈਂ ਵੀ ਅੱਜ ਲੇਟ ਈ ਕੋਲ ਕੀਤੀ ਥੋਆਂਨੂੰ।
ਹਾਂ ਹਾਂ ਐ ਤੇ ਹੈ ਮੈਂ ਕਿਆ ਚਲੋ।
ਹੂੰ ਹਾਂ ਚਲੋ ਮੈਂ ਕਰਾਂਗੀ ਤੁਆਨੂੰ ਫੇਰ। ਸਵੇਰੇ ਕਰਦੀ ਆ। ਹੂੰ ਚਲੋ ਠੀਕ ਆ ਸਸ ਸ਼੍ਰੀਕਾਲ।
ਸਸ ਸ੍ਰੀਕਾਲ ਜੀ।